ਹੈਲੋ।
ਹਾਂਜੀ।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
ਹੋਰ ਸੁਣਾਓ।
ਬਸ ਵਧੀਆ, ਹੋਰ ਕੀ ਹਾਲ ਨੇ?
ਅਸੀਂ ਵੀ ਠੀਕ ਹਾਂ, ਹੋਰ ਕੀ ਕਰਦੇ ਸੀ, ਕਿਵੇਂ ਯਾਦ ਆ ਗਏ ਅਸੀਂ ਅੱਜ?
ਹ ਬਸ ਵਿਹਲੇ ਬੈਠੇ ਹੋਏ ਸੀ, ਮੈਂ। ਫੋਨ ਕਰ ਹਾਂ।
ਇਲ ਹੋਰ।
ਹਾਂ ਬਸ, ਹਾਂ ਬਸ ਕੰਮ। ਕੰਮ ਕਿੱਥੇ ਮੁੱਕਦੇ ਨੇ, ਹੁਣ ਬਸ ਸ਼ਾਮ ਦਾ ਟਾਈਮ, ਪੌਦਿਆਂ ਨੂੰ, ਪਾਣੀ ਦੇਣ ਉਪਰ ਆਈ ਦੀਆਂ ਆ। ਤੁਹਾਨੂੰ ਪਤਾ ਹੀ ਹੈ, ਰੋਜ਼ ਪਾਣੀ ਦੇਣਾ ਹੁੰਦਾ ਹੈ।
ਪੋਦੇਂ ਲਗਾਏ ਦੇ ਨੇ ਘਰ?
ਹਾਂ ਪੌਦੇ ਬਹੁਤ ਲਗਾਏ ਹੋਏ ਨੇ ਮੈਂ, ਮਨਤੇ ਬਹੁਤ ਸੋਕ ਹੈ ਪੌਦਿਆਂ ਦਾ, ਨਵੇਂ ਨਵੇਂ ਲਿਆਂਦੇ ਦੀ ਰੈਨੀਆਂ।
ਅੱਛਾ, ਫੁੱਲਾਂ ਵਗੈਰਾ ਦੇ ਲਗਾਏ ਤੇ ਨੇ? ਜਾਂ ਹੋਰ ਵੀ ਸਬਜ਼ੀ ਵਗੈਰਾ, ਔਰਗੈਨਿਕ ਕਈ ਲਗਾਉਂਦੇ ਨੇ।
ਨਹੀਂ ਹਾਂ ਸਾਰੇ ਨੇ, ਫੁੱਲਾਂ ਵਾਲੇ ਵੀ ਨੇ, ਸਬਜ਼ੀਆਂ ਵੀ ਮੈਂ ਉਗਾਈਆਂ ਹੋਈਆਂ। ਨਾ ਟਮਾਟੋ ਟਮਟਰ ਵੀ ਆਉਂਦੇ ਨੇ, ਹਾਂ ਲੋਕੀ-ਤੋਰੀ ਵੀ ਆ ਜਾਂਦੀ ਹੋਰ ਹੁਣ, ਨਿੰਬੂ ਮੇਰੇ ਬਹੁਤ ਸੋਹਣੇ ਹੋਏ ਦੇ ਨੇ। ਹਹ, ਹਾਂ, ਹਹ ਔਰ ਇਹਦੀ ਪਤਾ, ਸਬਜ਼ੀ ਬਹੁਤ ਸਵਾਦ ਬਣਦੀ ਏ।
ਅੱਛਾ, ਤੇ ਮੈਂ ਕਹ ਰਹੀ ਹਾਂ ਕਿ, ਤੁਸੀਂ ਕੀ ਹਮ, ਗਰਾਉਂਡ ਫਲੋਰ ਤੇ ਇੱਕ ਗਾਰਡਨ ਵਗੈਰਾ ਹੈ, ਜਾਂ ਟੈਰਿਸ ਤੇ ਤੁਸੀਂ ਕੋਈ, ਓਵੇ ਬਣਾਇਆ ਦਾ ਵੇ?
ਤੇ ਵੀ ਮੈਂ ਰੱਖੇ ਹੋਏ ਨੇ, ਮੈਂ ਟੈਰਸ ਤੇ ਵੀ ਰੱਖੇ ਹੋਏ ਨੇ।
ਹਾਂ, ਨਹੀਂ ਤੇ ਮੈਂ ਕਿਹਾ, ਉਹ ਸਬਜ਼ੀਆਂ ਵਗੈਰਾਿਆ ਤੇ ਤੇ, ਖੁੱਲੀ ਮਿੱਟੀ 'ਚ, ਬੜੀ ਕਹਿੰਦੇ ਸਹੀ ਹੁੰਦੀਆ, ਹਾਂ।
ਜੇ ਹੈ, ਉਹਨਾਂ ਨੂੰ ਜੜ ਚਾਹੀਦੀ ਹੁੰਦੀ ਹੈ ਨਾ, ਅੱਛੀ ਮਿੱਟੀ ਮਿਟੀ ਚਾਹੀਦੀ ਹੁੰਦੀ ਹੈ, ਉਹ ਜ਼ਮੀਨ 'ਚ ਅੱਛੀ ਹੋ ਪਾਉਂਦੀ ਹੈ। ਬਾਕੀ, ਜਿਹੜੇ ਪੌਦੇ ਹੈਗੇ ਨੇ ਫੁੱਲਾਂ ਵਾਲੇ ਹੈਗੇ ਨੇ, ਉਹ ਮੈਂ ਛੱਤ ਲਾਏ ਹੋਏ ਨੇ, ਪੌਦਿਆਂ 'ਚ।
ਬੜੀ ਗਰਮੀ ਹੈ ਜੀ, ਦੋ ਟਾਈਮ ਤੇ ਪਾਣੀ ਦੇਣਾ ਹੀ ਪੈਂਦਾ ਹੈ।
ਅਰੇ ਬਸ, ਉਹੀ ਮੈਂ ਹੀ ਦੇਖਦੀ ਪਈ ਆਂ, ਆਪਣੇ ਪੌਦੇ ਕੋਈ ਹੱਥ ਵੀ ਨੀ ਲਾਉਂਦਾ, ਪੌਦਿਆਂ ਨੂੰ ਮੇਰੇ ਸਿਵਾ ਕਦੀ, ਕਦੀ-ਕਦੀ ਹੋ ਜਾਂਦਾ ਨਾ, ਜਿਵੇਂ ਟਾਈਮ ਨੀ ਮਿਲਿਆ ਮੈਂ ਨੀ ਪਾ ਪਾਈ, ਤੇ ਕੋਈ ਹੋਰ ਪਾ ਦੇ, ਨਾ, ਕੋਈ ਨੀ ਪਾਉਂਦਾ।
ਹਾਂ ਜੀ ਜਿਹੜੇ ਕੰਮ, ਬੱਚੇ ਵੀ ਨੀ ਲੈਂਦੇ ਨੇ ਰਿਸਪੋਂਸੀਬਿਲਿਟੀ, ਉਹਨਾਂ ਨੂੰ ਆਪਣੇ ਕੰਮਾਂ 'ਚੋਂ ਫਰੀ ਨਹੀਂ ਹੁੰਦੇ, ਉਹਨਾਂ ਨੇ ਸਾਡੇ ਕਿੱਥੋਂ ਕਰਨੇ ਨੇ। ਇਹ ਤੇ ਆਪਣੇ ਅਸੀਂ ਜਿਹੜੀ ਕਰ ਰਹੇ ਹਾਂ ਡਿਊਟੀ, ਉਹ ਆਪ ਹੀ ਕਰ ਲਈਏ ਤੇ ਠੀਕ ਏ, ਦੂਸਰੇ ਦੇ ਭਰੋਸੇ ਰਵਾਗੇ ਨਾ, ਤੇ ਉਹ ਕੰਮ ਸਾਡਾ ਰਹਿ ਹੀ ਜਾਏਗਾ।
ਰਹਿ ਹੀ ਜਾਂਦਾ, ਬਿਲਕੁ ਕੁਲ, ਮੈਂ ਹੁਣੇ ਪਿੱਛੇ ਬਿਮਾਰ ਪਈ ਸੀ, ਤੇ ਪੌਦਿਆਂ ਨੂੰ ਪਾਣੀ ਹੀ ਨਹੀਂ ਪਇਆ, ਦੋ-ਚਾਰ ਦਿਨ ਤੇ
ਹਾਂ, ਇਹ
ਕਿੰਨੇ ਪੌਦੇ ਮੇਰੇ ਖ਼ਰਾਬ ਹੋ ਗਏ, ਕਿੰਨੇ ਹੀ ਜ਼ਿਆਦਾ। ਮੈਨੂੰ ਬਹੁਤ ਦੁੱਖ ਲੱਗਿਆ ਸੀ, ਮੇਰੇ ਪੌਦੇ, ਖ਼ਰਾਬ ਹੋ ਗਏ ਨੇ।
ਹੁੰਦਾ ਈ ਏ, ਇਨਾਂ ਪਿਆਰ, ਬੱਚਿਆਂ ਵਕਨ ਤੇ ਪਾਲਣਾ ਪੈਂਦਾ ਇੰਨਾਂਨ ਜਿਹਨਾਂ ਨੂੰ, ਇਹ ਸ਼ੌਕ ਹੋਏ ਨਾ ਉਹ ਤੇ ਫੇਰ ਬੜਾ ਧਿਆਨ, ਕੇਅਰ ਕਰਦੇ ਹੈਗੇ ਨੇ, ਹਮ।
ਕਰਦੀ ਹਾਂ, ਇਹਨਾਂ ਨੂੰ ਖਾਦ ਵੀ ਟਾਈਮ ਤੇ ਪਾਉਂਦੀ ਹਾਂ, ਔਰ ਫਿਰ ਜਿਹਨੂੰ, ਜੋ ਚੀਜ਼ ਜ਼ਰੂਰਤ ਹੁੰਦੀ ਹੈ, ਮੈਂ ਦਿੰਦੀ ਹਾਂ।
ਹਾਂਜੀ, ਥੋੜੇ ਬਹੁਤੇ ਤੇ ਮੈਂ ਵੀ ਲਗਾਏ ਦੇ ਨੇ, ਮੈਂ ਬਜ਼ਾਰੋਂ ਖਾਦ ਤੇ, ਮੈਂ ਇਹ ਨੂੰ ਪਤਾ ਨੀ, ਕਿਹੜੀ ਪਾਈ ਦੀ ਏ ਕੋਈ ਘਰ ਦੀ ਦੱਸ ਦੋ ਦੱਸ, ਤੁਸੀਂ ਕਿਹੜੀ ਪਾਉਦੇ ਹੋ, ਕੀ ਪਾਉਂਦੇ ਹੈਗੇ ਓ?
ਖਾਦ ਨੀ ਠੀਕ ਹੁੰਦੀ ਬਜ਼ਾਰ ਦੀ ਖਾਦ ਤੇ, ਖ਼ਰਾਬ ਕਰ ਦਿੰਦੀ ਐ ਪੌਦੇ
ਹਾਂ ਮੈਂ ਤੇ ਕਦੀ ਨਹੀਂ ਮੰਗਾਈ ਤੇ ਨਈ, ਮੈਨੂੰ ਮੈਨੂੰ ਮੈਂ ਕਹਿਨੀ ਆ ਘਰ ਦੀ ਕੋਈ ਚੀਜ਼ ਹੋਏ ਨਾ ਜਿੰਨਾ ਬੱਚੇ ਪੌਦੇ ਆ ਮਤਲਬ ਸੋਹਣੇ ਹੋ ਜਾਣ ਫੁੱਲ ਸੋਹਣੇ ਆਣ, ਕੀ ਪਾਦੇ ਔ ਪੌਦਿਆਂ ਚ਼।
ਮੈਂ ਕੁਛ ਵੀ ਨੀ ਜੋ ਕਿਚਨ ਵੇਸਟ ਨੀ ਹੁੰਦਾ ਸਾਰਾ।
ਅੱਛਾ, ਉਹਨੂੰ ਸੈਪਰੇਟ ਈ ਰੱਖ ਲੈਂਦੇ ਹੋਵੋਗੇ।
ਦਾ
ਹੈਲੋ, ਹਾਂਜੀ।
ਹਾਂ ਜਿਹੜਾ ਵੀ ਕਿਚਨ ਵੇਸਟ ਹੁੰਦਾ ਐ ਨਾ ਸਬਜ਼ੀਆਂ ਦਾ, ਹਾਂ ਪਿਆਜ। ਟਮਾਟਰ ਜਿੰਨੇ ਵੀ ਛਿੱਲੜ ਹੋ ਗਏ, ਹਨਾ। ਸਾਰਿਆਂ ਨੂੰ ਮੈਂ ਇਕੱਠਾ ਕਰਦੀ ਰਹਿੰਦੀ ਆ।
ਵਧੀਆ, ਅੱਛਾ ਇੱਕ ਅਲੱਗ ਲਗਾਇਆ ਹੋਣਾ ਬਰਤਨ ਤੁਸੀਂ।
ਹਾਂ, ਇੱਕ ਬਰਤਨ ਮੈਂ ਅਲੱਗ ਲਗਾਇਆ ਹੋਇਆ ਆਪਣਾ ਛੱਤ ਤੇ ਤੇ ਉਹਦੇ ਵਿੱਚ ਈ ਮੈਂ ਸਾਰੀ ਸਬਜ਼ੀਆਂ ਦੇ ਛਿੱਲੜ ਵਿਲੜ ਹੋਰ ਜੋ, ਆਪਣੀ ਛੱਤ ਤੇ ਜਿਹੜੇ ਪੱਤੇ ਹੋ ਜਾਂਦੇ ਨੇ ਹਨਾ।
ਹਾਂਜੀ,
ਇਹ ਸਾਰੇ ਚੀਜ਼ਾਂ ਨਾਲ ਬਣ ਜਾਂਦੀ ਐ ਖਾਦ, ਉਹਨੂੰ ਫਿਰ, ਢੱਕ ਕੇ ਰੱਖਣਾ ਪੈਂਦਾ ਤਿੰਨ ਚਾਰ ਮਹੀਨੇ ਤੱਕ ਨਾ। ਖੋਲਣਾ ਨੀ ਆਦਾ, ਥੋੜਾ ਜਾ ਥੋੜਾ ਜਾ। ਪਾਣੀ ਥੋੜਾ ਜਾ ਪਾਣੀ
ਤੀਨ-ਚਾਰ ਮਹੀਨੇ ਲਗ ਜਾਂਦੇ ਨੇ?
ਹਾਂ-ਹਾਂ-ਹਾਂ ਤਿੰਨ ਚਾਰ ਮਹੀਨੇ ਲੱਗ ਜਾਂਦੇ ਨੇ।
ਤੇ ਨਾਲੇ ਉਹ ਕਹਿੰਦੇ ਨੇ, ਗੋਬਰ ਦੇ ਜਿਹੜੇ ਉੱਪਲੇ ਜੇ ਹੁੰਦੇ ਨੇ ਉਹ ਪਾ ਦੋ ਸੁੱਕੇ ਉਹ ਵੀ ਪਾਦੋ ਭਾਵੇਂ, ਚਾਹ ਪੱਤੀ ਪਾਦੋ ਧੋ ਕੇ ਸੁਕਾ ਕੇ।
ਜਿਹੜਾ ਵੀ ਵੇਸਟ ਹੈਗਾ ਨਾ, ਸਭ ਪਾ ਦਉ।
ਅੱਛਾ।
ਹਾਂ ਜਿਹੜੀ ਵੀ ਵੇਸਟ ਚੀਜ਼ਾਂ ਹੁੰਦੀਆਂ, ਸਾਰੀ ਚੀਜ਼ਾਂ ਪਾ ਦਿਨੇ ਆ ਅਸੀਂ ਤੇ। ਫੇਰ ਉਹ ਬੜੀ ਵਧੀਆ ਖਾਦ ਬਣ ਜਾਂਦੀ ਮੇਰੇ ਤੁਸੀਂ ਵੇਖੇ ਈ ਹੋਏ ਨੇ ਪੌਦੇ ਹੁਣ। ਸਾਰੇ ਹਰੇ ਹੋਏ ਤੇ ਨੇ, ਇੰਨੀ ਗਰੋਥ ਹੋਈ ਦੀ ਸਾਰੇ ਪੌਦਿਆਂ ਦੀ ਮੇਰੇ ਤੇ ਮੈਂ ਸੋਚਦੀ ਪਈ ਆ ਕਿ, ਇੱਕ ਅੱਧਾ ਦੇ ਦੇਵਾਂ ਕਿਸੇ ਨੂੰ।
ਹਾਂ ਚਲੋ, ਮੈਨੂੰ ਦਿਆ ਜੇ ਕਿਸੇ ਹੋਰ ਨੂੰ ਨਾ ਦੇਆ ਜੇ।
ਹਾਂ, ਮੈਂ ਲੈ ਜਾਣਾ ਤੁਸੀਂ ਸ ਚੀਜ ਮੇਰੇ ਕੋਲ ਬੋਤ ਪੌਦੇ ਹੋਏ ਦੇ ਨੇ, ਮੈਂ ਸੋਚਦੀ ਪਈ ਆ ਕਿ ਵੱਧੀ ਜਾਂਦੇ ਪਏ ਨੇ, ਮੈਂ ਹੁਣ ਕੱਲੀ ਹੈਗੀ ਆ ਸਾਮਣ ਵਾਲੀ ਕਿੰਨਾ ਕੁ ਦੇਖਾਂ।
ਹਾਂ, ਨਹੀਂ ਉਹ ਤੇ ਹੈ ਈ ਐ ਇਹਨਾਂ ਨੂੰ ਕੇਅਰ ਤੇ ਕਰਾਨੀ ਪੈਂਦੀ ਐ, ਤਾਂਈ ਐ ਮਤਲਬ ਅੱਛਾ ਲੱਗਦਾ ਹੈਗਾ ਵੇ, ਅੱਛਾ ਲੱਗਦਾ ਹੋਏਗਾ ਤੁਹਾਨੂੰ ਛੱਤ ਤੇ ਜਾ ਕੇ ਫੇਰ?
ਹਾਂ ਗ੍ਰੀਨ-ਗ੍ਰੀਨ ਹੋਰ ਹਾਂ, ਮੈਂ ਅੱਛਾ ਮੈਂ ਪਾਣੀ ਵੀ ਪਾਨੀ ਆ ਨਾ ਤੇ, ਜਿਵੇਂ ਹੁਣ ਮਿੱਟੀ-ਵਿੱਟੀ ਤੇ ਹੈ ਈ ਐ ਹਨਾ? ਤੇ ਸਾਰੇ ਰੋਜ਼ ਪਾਣੀ ਪਾਨੀ ਆ, ਨਾਲੇ ਪਾਣੀ ਦੇ ਨਾਲ-ਨਾਲ ਮੈਂ ਸਾਰੇ ਪੱਤਿਆਂ ਨੂੰ ਵੀ ਧੋਂਨੀ ਆ।
ਬੋਸ
ਸਾਰੇ ਹਾਂ, ਹਾਂ ਸਾਰੇ ਪੌਦੇ ਅੱਛੇ ਨਾਲ ਧੋਂਨੀ ਆ ਮੈਂ। ਫਿਰ ਹਰੇ-ਹਰੇ ਹੋ ਜਾਂਦੇ ਨੇ, ਬੋਤ ਪਿਆਰੇ ਲੱਗਦੇ ਨੇ।
ਤੁਹਾਡੇ ਕੋਲ ਫਿਰ ਸਪਰੇ ਵਾਲਾ ਉਹ ਹੋਣਾ ਪਾਈਪ ਜਾਂ ਕੁਛ, ਜਿਹਦੇ ਨਾਲ ਪੱਤੇ ਵਗੈਰਾ ਸਾਫ਼ ਹੋ ਜਾਣ।
ਹਾਂ, ਮੇਰੇ ਕੋਲ ਇੱਕ ਹੈਗਾ। ਹਾਂ, ਉਹਦਾ ਨਾ ਪ੍ਰੈਸ਼ਰ ਬਹੁਤ ਤੇਜ਼ ਹੁੰਦਾ ਹੈ। ਉਹਦੇ ਨਾਲ ਨਾ ਬਹੁਤ ਅੱਛੇ ਨਾਲ ਸਾਰੇ ਪੱਤੇ ਪੱਤੇ ਵੀ ਸਾਫ਼ ਹੋ ਜਾਂਦੇ ਨੇ। ਪਾਣੀ ਵੀ ਅੱਛੇ ਨਾਲ ਦਿੱਤਾ ਜਾਂਦਾ ਹੈ।
ਹਾਂ, ਵੇਖਿਆ ਨਾ ਕਈ ਵਾਰੀ ਬਾਰਿਸ਼ ਆਜੇ ਤੇ ਤੁਸੀਂ ਪਾਂਦੇ ਹੋ ਵੀਡੀਓ, ਆਪਣੇ ਫਲਾਵਰਸ ਵਗੈਰਾ ਦੀ ਪੌਦਿਆਂ ਦੀ ਬੜੀ ਅੱਛੀ ਲੱਗਦੀਆਂ ਨੇ ਦੇਖ ਕੇ, ਮਨ ਖੁਸ਼ ਹੋ ਜਾਂਦਾ ਹੈ।
ਹਾਂ ਉਹੀ ਨਾ ਬਹੁਤ ਅੱਛਾ ਇਨਵਾਇਰਮੈਂਟ ਹੋ ਜਾਂਦਾ ਸਾਡਾ ਪੌਦੇ -ਪੌਦੇ ਹੋਣ ਨਾ ਆਸ-ਪਾਸ। ਮਨ ਅੱਛਾ ਜਿਹਾ ਹੋ ਜਾਂਦਾ ਏ।
ਹਾਂ-ਹਾਂ ਘੁੱਲਦੀ ਹੈ ਤੇ, ਬਹੁਤ ਅੱਛਾ ਲੱਗਦਾ ਹੈਗਾ ਗ੍ਰੀਨਰੀ'ਚ ਖੜੇ ਹੋ ਕੇ। ਟਾਈਮ ਪਾਸ ਕਰਨਾ ਨਾ ਬੋਤ ਅੱਛਾ ਲੱਗਦਾ। ਮੈਨੂੰ ਤੇ ਆਪ ਖੁਦ ਬੋਤ ਪਸੰਦ ਏ, ਆਸ ਪਾਸ ਸਾਰੇ ਬੜੇ ਪੌਦੇ, ਪੇੜ-ਪੌਦੇ ਹੋਣ ਫੇਰ ਤਾਜ਼ੀ ਹਵਾ ਮਿਲਦੀ ਹੈ। ਬੜਾ ਅੱਛਾ ਲੱਗਦਾ ਹੈਗਾ, ਫਰੈਸ਼ ਏਅਰ ਮਿਲਦੀ ਹੈ। ਹੈਲੋ ਹੈਲੋ ਹੈਲੋ
ਹੈਲੋ
ਹਾਂਜੀ, ਆਵਾਜ਼
ਹਾਂ, ਹਾਂ ਉਹ ਨਾ ਕੋਈ ਆ ਗਿਆ ਸੀ। ਹਾਂ, ਤੇ ਮਨ ਨਾ ਬੜਾ ਖੁਸ਼ ਜਿਹਾ ਹੋ ਜਾਂਦਾ ਹੈ, ਪੌਦੇ-ਪੌਦੇ ਵੇਖ ਕੇ ਨਾ।
ਹਾਂਜੀ, ਮੈਂ ਉਹੀ ਕਹਿ ਰਹੀ ਹਾਂ। ਮੈਨੂੰ ਤਾਂ ਖੁਦ ਬਹੁਤ ਪਸੰਦ ਏ ਆਸ ਪਾਸ ਪੇੜ ਪੌਦੇ ਇਕੱਲਾ ਵੀ ਹੋਏ ਨਾ ਬੰਦਾ ਤੇ ਪੇੜ ਪੌਦਿਆਂ ਦੇ ਵਿੱਚ ਜਾ ਕੇ ਤੁਸੀਂ ਬੈਠ ਜਾਓ ਕਦੀ ਦੇਖੋ ਮਨ ਨੂੰ ਉਦਾਸ ਨਹੀਂ ਹੁੰਦਾ ਐਵੇਂ ਲੱਗਦਾ ਕਿ ਜੋ ਹਾਂ ਕੋਈ ਬੜਾ ਅੱਛਾ ਲੱਗਦਾ ਹੈ ਆਸ ਪਾਸ ਗਰੀਨ ਰੀਦੇ ਦੇਖ
ਹਮ ਉਹੀ ਨਾ ਦਿਲ ਖੁਸ਼ ਹੋ ਜਾਂਦਾ ਕਿਸੇ ਦਿਨ ਹੋਏ ਨਾ ਗੁੱਸਾ ਵੀ ਆ ਰਿਹਾ ਹੋਏ ਪੋਦੇ ਵੇਖ ਲਓ ਦਿਲ ਖੁਸ਼ ਹੋ ਜਾਂਦਾ ਹੈ ਮੇਰੀ ਛੱਤ ਬਹੁਤ ਪਿਆਰੇ ਪਿਆਰੇ ਫਲਾਵਰਸ ਉਗੇ ਹੋਏ ਤੁਸੀਂ ਦੇਖਣਾ ਹੋਣ ਆਓਗੇ ਨਾ ਤੁਸੀਂ ਘਰ ਮੈਂ ਤੁਹਾਨੂੰ ਆਪਣੀ ਛੱਤ ਤੇ ਲੈ ਕੇ ਕੇ ਜਾਵਾਂਗੇ
ਹਾਂ ਮੈਂ ਤੇ ਫੇਰ ਦੋ ਚਾਰ ਦੇਖੋ ਲੈ ਵੀ ਜਾਣੇਜੇ ਕਿਉਂਕਿ ਮੈਨੂੰ ਆਪ ਬੜਾ ਅੱਛਾ ਲੱਗਦਾ ਸ਼ੌਂਕ ਲੱਗਦਾ
ਹਾਂ ਮੈਂ ਤੇ ਆਪ ਕਹਿੰਦੀ ਵੀ ਆ ਤੁਸੀਂ ਲੈ ਕੇ ਜਾਣਾ
ਹਾਂ ਆਵਾਂਗੀ ਲਗਾ ਵਾਂਗੀ ਚੱਕਰ ਮੈਂ ਤੁਹਾਡੇ ਵਾਰ
ਹਾਂ ਅੱਛਾ ਤੁਸੀਂ ਤੁਲਸੀ ਲਾਈ ਹੋਈਏ
ਹਾਂ ਮੈਂ ਨਾ ਤੁਲਸੀ ਨਾ ਮੈਂ ਲਗਾਈ ਹੋਈ ਸੀ ਦੋ ਤਿੰਨ ਗਮਲਿਆਂ ਚ ਲਗਾਈ ਸੀ ਤੇ ਮੇਰੀ ਖ਼ਰਾਬ ਹੋ ਗਈ ਸੀ ਤੇ ਮੈਂ ਤੁਹਾਡੇ ਕੋਲ ਜੇ ਹੈ ਨੇ ਤੇ ਮੈਂ ਤੁਸੀਂ ਉਹਨੂੰ ਰੈਪ ਕਰਕੇ ਰੱਖਦੋ ਮੈਂ ਕਿਸੇ ਵੇਲੇ ਵੀ ਚਕਰ ਲੱਗੇਗਾ ਲੈ ਜਾਵਾਂਗੀ
ਹਾਂ ਕਿਹੜੀ ਤੁਲਸੀ ਲਾਈ ਹੋਈ ਸੀ ਤੁਸੀਂ
ਮੈਂ ਤੇ ਓ ਹਰੀ ਵਾਲੀ ਕਿਹੜੀ ਹੁੰਦੀ ਤੇ ਉਹੀ ਵਾਲੀ ਦਾ ਹਾਂ ਹਰੀ ਵਾਲੀ ਲਾਈ ਸੀ ਮੈਂ ਤੇ
ਏ ਵਾਲੀ ਵੀ ਮੇਰੀ ਲੱਗੀ ਹੋਈ ਹੈ, ਮੇਰੀ ਪਰਪਲ ਵਾਲੀ ਬਹੁਤ ਲੱਗੀ ਹੋਈ ਏ।
ਹਾਂ ਤੇ ਉਹ ਮੇਰੀ ਤੇ ਸਾੜ ਹੀ ਗਈ ਬੜੀ ਉਹ ਨਾ ਮੈਂ ਗਲਤੀ ਤੀ ਮੇਰੇ ਕੋਲ ਏ ਹੋ ਗਈ ਉੱਪਰ ਧੁੱਪੇ ਪਈ ਰਈ ਨਾ। ਉਹ ਧੁੱਪੇ ਕਿਸੇ ਵੇਲੇ ਮ ਜਾਇਆ ਨੀ ਗਿਆ ਉਹ ਗਰਮੀ ਇੰਨੀ ਪੈ ਰਹੀ ਹੈ ਸਾਰੀ ਸੜ ਗਈ ਮੇਰੀ ਤੇ
ਅੱਛਾ ਤੁਸੀਂ ਪਾਣੀ ਨਹੀਂ ਪਾਇਆ ਹੋਣਾ ਫਿਰ
ਪਾਣੀ ਨਾ ਦੇਖੋ ਮੈਂ ਤੇ ਉੱਪਰ ਛੱਤ ਤੇ ਘੱਟ ਜਾਂਦੀ ਹਾਂ ਥੱਲੇ ਮੈਂ ਕਾਫ਼ੀ ਰੱਖੇ ਹੋਏ ਨੇ ਜਿਹੜੇ ਥੱਲੇ ਤੇ ਮੈਂ ਪਾ ਦਿੰਦੀ ਹਾਂ। ਉੱਤੇ ਤੇ ਸਾਡਾ ਨੌਕਰ ਆਉਂਦਾ ਨਾ ਸਵੇਰੇ ਕੰਮ ਤੇ ਤੇ ਉਹਨੂੰ ਪਹਿਲੇ ਡਿਊਟੀ ਲਗਾਈ ਦੀਏ। ਬੀ ਤੂੰ ਓਹਨੂੰ ਉੱਪਰ ਪੌਦਿਆਂ ਨੂੰ ਪਾਣੀ ਪਾ ਕੇ ਆ ਤੇ ਉਹ ਬਾਈ ਚਾਂਸ ਇਕ ਦੋ ਦਿਨ ਉਹ ਛੁੱਟੀ ਤੇ ਸੀ। ਉਹ ਗਿਆ ਨਹੀਂ ਤੇ ਮੈਨੂੰ ਵੀ ਆਲਸ ਆ ਗਿਆ ਬਸ ਇਸ ਕਰਕੇ ਤੁਹਾਨੂੰ ਪਤਾ ਫਿਰ ਆਲਸ ਕਰ ਜੋੋ ਤੇ ਫਿਰ ਤੁਹਾਨੂੰ ਮੈਂ ਦੱਸਦੀ ਪਈ ਹਾਂ। ਜੇ ਕਿਸੇ ਦੂਸਰੇ ਦੇ ਕੰਮ ਛੱਡ ਦੋ ਤੇ ਉਹ ਫਿਰ ਐਵੇਂ ਹੀ ਹੁੰਦਾ ਹੈਗਾ ਜੇ
ਉਹ ਤਾਂ ਹੋ ਹੀ ਜਾਂਦਾ ਫਿਰ ਉਹਹੀ ਖੁਦ ਤੇ ਹੀ
ਹੁਣ ਤੁਸੀਂ ਉੱਪਰ ਛੱਤ ਤੇ ਹੀਓ ਮੈਨੂੰ ਲੱਗਦਾ ਪਿਆ ਤੇ ਤੁਸੀਂ ਤੁਲਸੀ ਜੇ ਆਪਣੀ ਤੁਹਾਡੀ ਐਕਸਟਰਾ ਲੱਗੀ ਹੋਈ ਹੈ ਨਾ। ਹਾਂਜੀ।
ਖੁਦ ਤੇ ਜਿੰਮੇਦਾਰੀ ਹੁੰਦੀ ਹੈ। ਹਾਂ
ਤੁਸੀਂ ਮੇਰੇ ਨਾ ਤੁਸੀਂ ਇੱਕ ਦੋ ਪੌਦੇ ਜਰਾ ਮਿੱਟੀ 'ਚ ਲਗਾ ਕੇ ਨਾ ਰੱਖ ਦੋ ਮੈਂ ਹੋ ਸਕਦਾ ਹੁਣੇ ਹੀ ਚੱਕਰ ਲਗਾ ਲਾ ਤੁਹਾਡੇ ਵੱਲ।
ਹਾਂ। ਤੁਸੀਂ ਆ ਜਾਓ ਤੁਸੀਂ ਜਦੋਂ ਮਰਜ਼ੀ ਆ ਜਾਓ।
ਤੇ ਮੈਂ ਇਸੇ ਕਰਕੇ ਕਹਿ ਰਹੀ ਹਾਂ ਤੇ ਹੁਣ ਤੁਸੀਂ ਤੁਸ ਤੁਲਸੀ ਦਾ ਜਰਾ ਮੇਰਾ ਇੰਤਜ਼ਾਮ ਕਰਕੇ ਰੱਖਣਾ ਭਾਵਾਂ ਜੇ ਚੱਕਰ ਲੱਗਾ ਤੇ ਮੈਂ ਲੈ ਹੀਈ ਜਾਵਾਂਗੀ।
ਹਾਂ ਤੁਸੀਂ ਲੈ ਜਾਨਾ ਮੈਂ ਨਾਲੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਪੌਦੇ ਦੇਵਾਂਗੀ।
ਚਲੋ ਠੀਕ ਹੈ ਮੈਂ ਤੇ ਆਪ ਗਈ ਉਸ ਦਿਨ ਬਾਜ਼ਾਰ ਗਈ ਹਾਂ। ਤੇ ਕੰਮ ਕਿਸੇ ਹੋਰ ਗਈ ਸੀ, ਤੇ ਓਥੇ ਸਮਣੇ ਮੈਨੂੰ ਅ ਵਾਸ ਵਗੈਰਾ ਗਮਲੇ ਵਗੈਰਾ ਪਸੰਦੀ ਕਿਦੇ ਬੜੇ ਅੱਛੇ ਲੱਗਦੇ ਪਏ ਸੀ। ਮੈਂ ਤੇ ਛੇ-ਸੱਤ ਗਮਲੇ ਆਂ ਵੀ ਚੁੱਕ ਲੈ ਆਈ। ਮੈਂ ਕਿਹਾ ਚੱਲ ਪੌਦੇ ਹਾਂ ਤੇ ਮੈਂ ਕਿਹਾ ਚੱਲ ਪ ਹਾਂ ਹਾਂ ਮੈਂ ਲਗਾਵਾਂਗੀ ਚੱਕਰ। ਠੀਕ ਹੈ ਜੀ ਸਤਿ ਸ਼੍ਰੀ ਅਕਾਲ।